ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਕੀ ਹਾਲ ਚਾਲ
ਬਸ ਕਿਰਪਾ ਮਹਾਰਾਜ ਤੁਸੀਂ ਸੁਣਾਓ ਠੀਕ ਠਾਕ।
ਵਧੀਆ-ਵਧੀਆ ਕਾਫ਼ੀ ਟਾਈਮ ਹੋ ਗਿਆ ਸੀ ਤੁਹਾਡੇ ਨਾਲ ਗੱਲ ਹੀ ਨੀ ਹੋਈ ਬੜੀ ਯਾਦ ਆਉਂਦੀ ਸੀ, ਆਪਣਾ ਤੇ ਮੈਂ ਕਿਹਾ ਚਲੋ ਤੁਹਾਨੂੰ ਫੋਨ ਲਾਈਏ।
ਬੀਜੀ ਸੀ ਮੈਂ ਵੀ ਢਾਈ ਮਹੀਨੇ ਬਾਹਰ ਹੀ ਲਾ ਆਇਆ ਮਹਾਰਾਜ ਦੀ ਕਿਰਪਾ ਨਾਲ
ਅੱਛਾ-ਅੱਛਾ-ਅੱਛਾ ਆਹੋ ਮੈਨੂੰ ਪਤਾ ਲੱਗਿਆ ਤੁਸੀਂ ਹੈਦਰਾਬਾਦ ਗਏ ਦੇ ਸੀ ਹਨਾ।
ਹੈਦਰਾਬਾਦ ਪ੍ਰੋਗਰਾਮ ਸਨ ਸਾਡੇ ਹਾਂ ਉਹ ਬੜਾ ਵਧੀਆ ਰਿਹਾ ਪ੍ਰੋਗਰਾਮ ਹਾਂ।
ਬੜਾ ਆਨੰਦ ਆਂਦਾ ਏ।
ਬਸ ਮਹਾਰਾਜ ਦੀ ਕਿਰਪਾ ਕਰ ਲਈਦਾ ਬਸ ਹਾਂ ਉਹ ਚਵੀ ਮਾਹਰਾ ਕਿਰਪਾ ਨਾਲ ਕਰਦੇ ਰਿਹਾ ਹੈਦਰਾਬਾਦ ਪ੍ਰੋਗਰਾਮ
ਹਾਂਜੀ-ਹਾਂਜੀ ਦੇਖੋ ਤੁਸੀਂ ਬਾਣੀ ਇੰਨੀ ਵਧੀਆ ਪੜ੍ਹਦੇ ਹੋ ਕਿਰਤ ਕੀਰਤਨ ਇੰਨਾ ਸੋਹਣਾ ਕਰਦੇ ਉਹ ਫੇਰ ਤੇ ਤੁਹਾਡੀ ਆਵਾਜ਼ ਵਿੱਚ ਇੰਨਾ ਰਸ ਮਤਲਬ ਅਸੀਂ ਸੁਣੀ ਦਾ ਨਾ ਤੁਹਾਡਾ ਕੀਰ ਤਨ ਤਾਂ ਬੜਾ ਆਨੰਦ ਆਂਦਾ ਸੀ ਤੇ ਘਰ ਆਪਣੇ ਬੱਚਿਆਂ ਨੂੰ ਵੀ ਸੁਣਾਈ ਦਾ
ਅੱਛਾ ਚਲੋ ਚੰਗੀ ਗੱਲ ਹੈ, ਸੁਣਨਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਸਮਾਂ ਇਹੋ ਜਿਹਾ ਕੱਲਯੁਗ ਦਾ ਕਈ ਮੋਬਾਇਲਾਂ ਤੇ ਬੱਚੇ ਲੱਗੇ ਰਹਿੰਦੇ ਨੇ ਬਸ
ਹਾਂ ਨਾ, ਨਾ ਸਾਡੇ ਤੇ ਸਾਡੇ ਘਰ ਤੇ ਐ ਹਿਸਾਬ ਹੀ ਨੀ ਏ ਅਸੀਂ ਤੇ ਆਪਣੇ ਘਰ ਪਹਿਲੇ ਹੀ ਕਿਹਾ ਦਾ ਏ ਕਿ ਬਾਈ ਦੇਖੋ ਇਹ ਮੋਬਾਇਲ ਮੋਬੂਲ ਤੇ ਆਪਾਂ ਯੂਜ ਕਰਾ ਨੇ ਆ ਬਚਿਆ ਬੱਚਿਆਂ ਨੂੰ ਬਟ ਅਸੀਂ ਆਪਣਾ ਬਾਣੀ ਜਿਹੜਾ ਹੋ ਗਿਆ ਯੂਟਿਊਬ ਤੇ ਨਿੱਕਾ ਜਿਹਾ ਖਾਲਸਾ ਦੀ ਵੀਡੀਓਜ਼ ਆਦੀਆਂ ਨਾ ਉਹ ਸੁਣਾ ਨੇ ਆ ਬਚਨ ਤੱਕ ਕਿ ਬੱਚਾ ਚੰਗੇ ਪਾਸੇ ਲੱਗੇ
ਇਤਿਹਾਸ ਦਾ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ
ਹਾਂ ਬਸ, ਨਹੀਂ ਸਾਡੇ ਇੱਥੇ ਤੇ ਸੈਮੀਨਾਰ, ਹਾਂ ਸਾਡੇ ਇੱਥੇ ਤੇ ਨਾ ਸੈਮੀਨਾਰ ਲੱਗਦਾ ਐ ਤੇ ਐਤਵਾਰ ਫਿਰ ਅਸੀਂ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਆ ਉੱਥੇ ਆਪਣਾ ਸਿੱਖੀ ਦਾ ਇਤਿਹਾਸ ਸਾਰਾ ਮਤਲਬ ਸਮਰ ਕੈਂਪ ਵਿੱਚ ਵੀ ਲੱਗਿਆ ਜਾ ਉਹਦੇ ਵਿੱਚ ਦਸਤਾਰਾਂ ਸਿੱਖ ਖਾਂਦੇ ਨੇ ਆਪਣਾ ਜਿਸ
ਤੇ ਹੁਣ ਛੁੱਟੀਆਂ ਛੁੱਟੀਆਂ ਪੈ ਰਹੀਆਂ ਨੇ ਬੱਚਿਆਂ ਦੀ ਉਹਨਾ ਸ਼ ਹਾਂ ਸ਼ਮਰ ਕੈਂਪ ਲੱਗਣਾ ਸਾਡੇ ਗੁਰਦੁਆਰੇ ਆਪਾਂ ਬੱਚਿਆਂ ਦੇ ਨਾਮ ਲਿਖਵਾਉਣੇ ਨੇ ਉੱਥੇ ਬੱਚਿਆਂ ਨੂੰ ਸਿਖਾਇਆ ਕਰਨਗੇ ਗੁਰਮੁਖੀ ਸਿਖਾਣਗੇ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਬਚਿਆ ਨੂੰ, ਹੂੰ
ਓਹੀ ਨਾ ਹੋ ਤੇ ਮੈਂ ਤੁਹਾਨੂੰ ਕਿਹਾ ਹੀ ਏ ਅਸੀਂ ਆਪ ਆਪਣਾ ਇੱਥੇ ਕੈਂਪ ਵਗੈਰਾ ਲੱਗਿਆ ਬਸ ਮੈਂ ਤੁਹਾਨੂੰ ਕਹਿਣਾ ਸੀ ਆਪਾਂ ਨਾ ਇੱਕ ਆਪਣਾ ਪਟਨਾ ਸਾਹਿਬ ਦੀ ਸਲਾਹ ਬਣਾਈ ਸੀ ਆਪਾਂ ਵੀਹ ਜੂਨ ਨੂੰ ਜਾਣਾ ਏ ਤੇ ਆਪਾਂ ਨਾ ਡੱਬਾ ਬੁੱਕ ਕੀਤਾ ਏਸੀ ਕੋਚ ਤੇ ਸਾਰੇ ਮਤ ਆਪਣੇ ਹੀ ਭੈਣ ਭਰਾ ਨੇ ਸਭ ਆਪਣੇ ਜਾਣਕਾਰ ਹੋ ਗਏ ਨਾ ਆਪਣੇ ਜਿਹਨਾਂ ਨਾਲ ਸਾਡਾ ਪਿਆਰ ਏ ਤੇ ਅਸੀਂ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਸੀ ਕਿਉਂ ਕਿ ਅਸੀਂ ਆਪਣਾ ਜਾਣਾ ਕੀਰਤਨ ਵਗੈਰਾ ਕਰਦੇ ਆ ਨਾ ਤੇ ਤੁਸੀਂ ਬਾਣੀ ਇੰਨੀ ਵਧੀਆ ਪੜ੍ਹਦੇ ਹੋ ਕੀਰਤਨ ਕਰਦੇ ਹੋ ਹਨਾ ਤੇ ਤੁਹਾਡੀ ਟਿਕਟ ਤੇ ਸਾਡ ਟੇਬਲ ਲਾਈਏ- ਤੁਸੀਂ ਬਸ ਤਿਆਰੀ
ਬਸ ਚੰਗੇ ਕੰਮ ਵਾਸਤੇ ਮਨਾ ਥੋੜੀ ਕਰੀ ਦਾ ਕਰਾ ਦਿਓ ਟਿਕਟ ਕੋਈ
ਹਾਂ ਦੇਖੋ ਅਸੀਂ ਡੱਬਾ ਹੀ ਪੂਰਾ ਬੁੱਕ ਕੀਤਾ ਬੀ ਟੂ ਏ ਸੀ ਕੋਚ ਇਚ ਤੇ ਆਪਣਾ ਸਾਰੇ ਹੀ ਆਪਣੇ ਭੈਣ ਭਰਾ ਨੇ ਤੇ ਬਸ ਅਸੀਂ ਤੁਹਾਨੂੰ ਨਾਲ ਤਾਂ ਲੈ ਜਾਣਾ ਕਿ ਇੱਕ ਤਾਂ ਦੇਖੋ ਤੁਸੀਂ ਕੀਰਤਨ ਬੋੜਾ ਹੀ ਸੋਹਣਾ ਕਰਦੇ ਹੋ ਤੇ ਜਿਹੜੇ ਸਾਡੇ ਆਪਣਾ ਰਿਸ਼ਤੇਦਾਰ ਨੇ ਸਭ ਨੇ ਉਹ ਸਭ ਨੇ ਮੈਨੂੰ ਕਿਹਾ ਕੀ ਬਈ ਭਾ ਜੀ ਫੋਨ ਕਰੋ ਵੀ ਤੁਹਾਡੇ ਨਾਲ ਥੋੜਾ ਕੋਂਟੈਕਟ ਹੈਗਾ ਤੇ ਇਸ ਕਰਕੇ ਅਸੀਂ ਕਿਹਾ ਬਿ ਤੁਹਾਨੂੰ ਤੇ ਬਈ ਅਸੀਂ
ਹਾਂ ਨਈ ਨਈ ਹੈ ਮੈਂ ਤਿਆਰ ਹੈਗਾ ਪਰ ਹਰਮੋ ਨਈ ੳਹਨੁੰ ਨਾਲ ਲੈ ਜਾਾਂਗੇ ਇੱਕ ਢੋਲਕੀ ਰੱਖ ਲਿਆ ਜੇ ਛੇਣੇ ਛੁਣੇ ਜਾ ਲੈਣਗੇ ਸਾਰੇ
ਹਾਂਜੀ ਗੁਟਕਾ ਹਾਂਜੀ ਹਾਂਜੀ ਹਾਂਜੀ ਗੁਟਕਾ ਸਾਹਿਬ ਵੀ ਅਸੀਂ ਵੈਸੇ ਲੈ ਕੇ ਜਾਵਾਂਗੇ ਕਿਉਂਕਿ ਦੇਖੋ ਪਹਿਲੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਾਂਗੇ ਨਾ ਸਵੇਰੇ ਰੋਜ਼ ਤੇ ਉਸ ਤੋਂ ਬਾਅਦ ਆਪਣਾ ਕੀ ਨਾਂ ਏ ਫਿਰ ਕੀਰਤਨ ਵਗੈਰਾ ਕਰ ਲਿਆ ਨਾ ਬਾਕੀ ਲੰਗਰ ਪਾਣੀ ਦਾ ਤੇ ਸਾਡੇ ਇੱਥੇ ਇੱਕ ਮਤਲਬ ਸੋਸਾਇਟੀ ਏ ਹਰ ਮੈਦਾਨ ਫਤ ਤੇ ਆਪਣੇ ਸਿੱਖ ਭਰਾ ਈ ਨੇ
ਅੱਛਾ ਜੀ ਅੱਛਾ
ਚੱਲੇ ਨੇਏ ਉਹਨਾਂ ਨੇ ਪਹਿਲੇ ਹੀ ਕਿਹਾ ਦਾ ਕਿ ਸਭ ਨੂੰ ਕਹਿ ਦੇਣਾ ਕੋਈ ਕੋਈ ਸਮਾਨ ਨਾ ਲਿਆਏ ਖਾਣ ਪੀਣ ਦਾ ਸਾਰੀ ਸੇਵਾ ਉਹਨਾਂ ਦੇ ਵੱਲੋਂ ਹੀ ਏ ਖਾਣ ਪੀਣ ਖੁਬ ਦੁਨੀਆਂ ਚੋ ਬੜੇ ਬੜੇ ਚੰਗੇ ਲੋਗ ਬੈਠੇ
ਬੜੇ ਬੜੇ ਬੈਠੇ ਨ ਜੀ ਬੜੀ ਵਧੀਆ ਗੱਲ ਹੈ ਜੀ ਸੰਗਤ ਨੂੰ ਲੰਗਰ ਛਕਾਉਣਾ ਸੰਗਤ ਦੀ ਸੇਵਾ ਸਭ ਤੋਂ ਵੱਡੀ ਨਿਛੇਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਨ ਕਿ ਜਿਹਨੇ ਸੰਗਤ ਪਰੇਸ਼ਾਨ ਕਰ ਲਿਆ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਉਹੀ ਤੁਹਾਨੂੰ ਕਹਿਣਾ ਸੀ ਤੁਸੀਂ ਤੁਸੀਂ ਬਸ ਫਿਰ ਆਪਣੀ ਨਾ ਤਿਆਰੀ ਕਰ ਲਓ ਕਿਉਂਕਿ ਤੁਸੀਂ ਜ਼ਰੂਰ ਜਾਣਾ ਸਾਡੇ ਨਾਲ ਆਪਣਾ ਕੁੜਤੇ ਪਜਾਮੇ ਵਗੈਰਾ ਤੁਸੀਂ ਸਵਾ ਲੋ ਮੈਂ ਤਾਂ ਹੀ, ਵੀਹ ਦਿਨ ਪਹਿਲਾਂ ਫੋਨ ਕੀਤਾ ਕਿ ਮੈਂ ਕਿਹਾ ਚਲੋ ਤੁਹਾਨੂੰ ਉੱਥੇ ਵੀ ਸਮਾਗਮ ਵ ਖੈਰਾਂ ਹੋਣਗੀਆਂ ਨਾ ਕੀਰਤਨ ਕਰੋਗੇ ਤੁਸੀਂ
ਤਿਆਰੀ ਹੈ ਜੀ ਸਾਡੀ। ਮੇਰੇ ਵਲੋ ਪੂਰੀ ਤਿਆਰੀ ਹੈ ਬਸ ਦੱਸ ਦੇਯੋ ਜੇ ਮੈਨੂੰ।
ਹਾਂਜੀ।
ਸਭ ਕੁਛ ਹਾਂ ਸੁਵਾ ਵੀ ਲਵਾਂਗੇ ਜੋੜੇ ਪਏ ਵੀ ਨੇ ਆਪਣੇ ਕੋਲ ਦੋ-ਤਿੰਨ।
ਅੱਛਾ-ਅੱਛਾ ਇਹ ਤੇ ਬੜੀ ਵਧੀਆ ਗੱਲ ਏ ਹਾਂਜੀ ਤੇ ਬਸ ਤੁਸੀਂ ਫਿਰੇ ਮੈਂ ਕਹਿਣਾ ਸੀ ਬਸ ਤਿਆਰ ਰਹਿਣਾ ਤੁਸੀਂ ਬਿਲਕੁਲ, ਹਾਂਜੀ ਸਭ ਵਧੀਆ ਪਿੱਛੇ ਜੀ ਪਾਪਾ ਜੀ ਦੀਆਂ ਅੱਖਾਂ ਬਣਵਾਈਆਂ। ਜੀ, ਇੱਕ ਆਪਣਾ ਤੇ ਹੁਣ ਥੋੜਾ ਉਹਨਾ ਦਾ ਨਾ ਚੈੱਕ ਕਰਾਨ ਜਾਣਾ ਸੀ ਬਸ ਟਾਈਮ ਹੀ ਨਹੀ ਮਿਲਦਾ। ਬੈ ਆ ਆਪਣਾ ਬੁਟੀਕ ਦਾ ਕੰਮ ਏ ਉਹਦੇ ਚੋ ਰੁਜੇ ਰਇਦੇ ਸਾਰਾ ਦਿਨ। ਹਾਂ ਕੁਛ ਹਾਂ ਕੁਛ ਨਾ ਤੂਹਾਨੂੰ ਤਾ ਕਹਿਣਾ ਸੀ ਏਔ ਹੁਣ ਪਚੀਸ ਨਾ ਸਾਹਿਬ ਦੀ ਸਲਾਹ ਬਣਦੀ ਪਈ ਨਾ ਫ਼ਿਰ ਬੰਦਿਆ ਨੂੰ ਫ਼ੋਨ ਕਰਨਾ ਹੈਨਾ, ਅਧਾਰ ਕਾਰਡ ਮੰਗਾਣੇ ਤੁਸੀਂ ਵੀ ਆਪਣਾ ਆਧਾਰ ਕਾਰਡ ਵਗੈਰਾ ਨਾਮ ਵਗੈਰਾ ਸਭ ਭੇਜ ਦੇਣਾ ਕਿਉੰਕਿ ਅਸੀਂ ਨਾ ਟਿਕਟਾਂ ਕਰਾ ਕੇ ਫਿਰ ਉੱਥੇ ਪ ਪਟਨਾ ਸਾਹਿਬ ਜਥੇਦਾਰਾਂ ਨੂੰ ਭੇਜਣੀਆਂ ਤੇ ਸਾਡੇ ਕਮਰੇ ਪਹਿਲਾਂ ਹੀ ਬੁੱਕ ਹੋਣਗੇ।
ਬਸ ਠੀਕਏ ਬੜੀ ਵਧੀਆ।
ਹਾਂ ਕਿਉੰਕਿ ਓਥੇ ਅਸੀਂ ਆ ਜਾਵਾਂਗੇ ਦੋ ਦਿਨ ਦਾ ਸਫ਼ਰ ਕਰ ਕੇ ਤੇ ਸਿੱਧਾ ਸਾਡੇ ਕਮਰੇ ਬੁੱਕ ਹੋਣਗੇ ਐਂਜ ਫ਼ਿਰ ਜਾਂਦਿਆ ਨਾਲ ਦੇਖੋ ਟਾਈਮ ਲਗਦਾ ਕਿਉੰਕਿ ਦੇਖੋ ਹੁਣ ਉਥੇ ਗੁਰਪੁਰਬ ਵੀ ਮਨਾ ਰਹੇ ਨੇ ਗੁਰੂ ਅਰਜਨ ਦੇਵ ਜੀ ਦਾ ਤੇ ਓਥੇ ਫਿਰ ਤੁਹਾਨੂੰ ਪਤਾ ਸੰਗਤ ਲੱਖਾ ਵਿਚੋਂ ਜਾਏਗੀ ਫਿਰ ਦਿੱਕਤ ਹੁੰਦੀ ਆਹ ਨਾ ਕਮਰਿਆਂ ਦੀ ਇਸ ਕਰ ਕੇ ਅਸੀਂ ਫ਼ੋਨ ਤੇ ਅਸੀ ਆਪਨਾ ਅ ਡਬੇ ਦੀ ਫ਼ੋਟੋ ਭੇਜ ਦੇਣੀ ਬੀ ਟੂ ਚ। ਬਈ ਸਾਡਾ ਇਹ ਕੋਚ ਏ, ਐਨੇ ਬੰਦੇ ਆ ਰਹੇ ਆ ਓਸੇ ਹਿਸਾਬ ਨਾਲ ਉਸ
ਹਾਂ ਆਪਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਉੱਥੇ ਗੰਗਾ ਘਾਟ ਕੰਗਨ ਗੁਰਦੁਆਰਾ ਕੰਗਨ ਸਬ ਹੈਗਾ ਉੱਥੇ।
ਹਾਂਜੀ-ਹਾਂਜੀ ਉੱਥੇ ਮੈਂ ਸੁਣਿਆ ਸੀ ਗੁਰੂ ਨਾਨਕ ਦੇਵ ਜੀ ਦੀਆਂ ਖੜ-ਖੜਾਵਾਂ ਸੀ, ਪਤਾ ਨੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੈਨੂੰ ਨਾ ਇਤਿਹਾਸ ਹੀ ਨੀ ਪਤਾ ਉੱਥੇ ਦਾ।
ਨਹੀਂ ਬੜਾ ਵਧੀਆ ਇਤਿਹਾਸ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਹੈ ਛੋਟੀ ਉਮਰ ਮਹਾਰਾਜ ਉੱਥੇ ਰਹੇ ਨੇ।
ਅੱਛਾ ਅ
ਉੱਥੇ ਖੇਡਣ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਖੇਡੇ ਨੇ ਗਲੀਆਂ ਚ ਤੇ ਉੱਥੇ ਇੱਥੇ ਗੰਗਾ ਘਾਟ ਹੈਗਾ ਇੱਕ ਸਥਾਨ ਜਿੱਥੇ ਮਹਾਰਾਜ ਨੇ ਕੰਗਣ ਸਟਿਆ ਸੀ
ਇੱਕ ਤੁਸੀਂ ਸੁਣਾ ਰਹੇ ਇਤਿਹਾਸ ਮੇਰੇ ਰੌਂਗਟੇ ਖੜੇ ਹੋ ਗਏ ਨੇ।
ਬਸ ਜੀ ਬਸ ਇਤਿਹਾਸ ਹੀ ਐਸਾ ਜੀ ਸਾਡਾ ਲਾਸਾਨੀ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਕੰਗਨ ਮਹਾਰਾਜ ਨੇ ਸੱਟ ਤੇ ਮਾਤਾ ਜੀ ਨੇ ਪੁੱਛਿਆ ਕਿੱਥੇ ਸੁੱਟਿਆ ਏ ਤੇ ਛੋਟੀ ਉਮਰ ਚ ਕਹਿੰਦੇ ਮਾਏ ਦੂਜਾ ਕੰੰਗਨ ਲਾ ਕੇ ਉੱਥੇ ਛੱਡਿਆ ਦੁਬਾਰਾ ਕਹਿੰਦੇ ਇੱਥੇ ਸੁੱਟਿਆ ਮਾਤਾ ਜੀ
ਅੱਛਾ ਅੱਛਾ
ਹਾਂ ਬੜੇ ਅਸਥਾਨ ਹੈਗੇ ਨੇ ਉੱਥੇ
ਅੱਛਾ ਹੋ ਹੀ ਤੇ ਅਸੀਂ ਦੇਖੋ ਸਾਡੀ ਵੀਹ ਨੂੰ ਏ ਅਸੀਂ ਜਾਣਾ ਇੱਕੀ ਨੂੰ ਅਸੀਂ ਪਹੁੰਚਾਂਗੇ ਪਰ ਬਾਈ, ਤੇਈ, ਚੌਵੀ, ਪੱਚੀ ਚਾਰ ਦਿਨ ਅਸੀਂ ਉੱਥੇ ਰਹਿਣਾ ਤੇ ਆਪਣਾ ਸਾਡੀ ਛੱਬੀ ਨੂੰ ਸਾਡੀ ਵਾਪਸੀ ਏ ਤੇ ਆਪਾਂ ਸਤਾਹੀ ਨੂੰ ਆਪਣੇ ਘਰੋਂ ਘਰੇ ਹੋ ਜਾਣਾ ਏ।
ਹੂੰ ਚਲੋ, ਵਾਪਸੀ ਦੀ ਵੀ ਬੁੱਕ ਨੇ ਟਿਕਟਾਂ ਸਾਰੀਆਂ
ਹਾਂਜੀ, ਹਾਂਜੀ ਸਭ ਬੁੱਕ ਹੈ ਸਾਡਾ ਆਣ ਦੀ ਵੀ ਟਿਕਟਾਂ ਤੇ ਜਾਣ ਦੀਆਂ ਵੀ ਟਿਕਟਾਂ ਬੁੱਕ ਨੇ ਬਾਕੀ ਜਾਣ ਦੀਆਂ ਤੇ ਹਜੇ ਕਨਫਰਮ ਹੋਣੀਆਂ ਨੇ ਉਹ ਤੇ ਕਹਿੰਦੇ ਸੀਗੇ ਪੰਦਰਾਂ ਤੋਂ ਬਾਅਦ ਹੋਣਗੀਆਂ ਕਨਫਰਮ ਤੇ ਲੇ ਕਿਨ ਆਣ
ਠੀਕ ਹੈ, ਠੀਕ ਹੈ। ਠੀਕ ਹੈ, ਠੀਕ ਹੈ, ਠੀਕ ਆ।
ਹਾਂਜੀ, ਤੇ ਤੁਸੀਂ ਆਪਣਾ ਫੇਰ ਤਬਲੇ ਵਾਲਾ ਵੀ ਲੈ ਜਾਣਾ ਕੋਈ ਹਨਾ
ਆ ਇੱਕ ਢੋਲਕੀ ਆਲਾ ਲੈ ਜਾਗੇ ਤਬਲੇ ਆਲਾ ਜੇ ਨਹੀਂ ਮਿਲਦਾ ਤੇ ਢੋਲਕੀ ਲੈ, ਵੈਸੇ ਬੀਬੀਆਂ ਵਜਾ ਲਿਆਂਦੀਆਂ ਬੀਬੀਆਂ ਬਹੁਤ ਸੋਹਣਾ ਢੋਲਕੀਆਂ ਹੋ ਜਾਂਦੀਆਂ ਗੁਰਦੁਆਰੇ
ਐਸ ਜੀ ਚਲੋ ਕੋਈ ਗੱਲ ਨੀ ਫੇਰ ਤੁਸੀਂ ਇੰਝ ਕਰੋ ਤੁਸੀਂ ਆਪਣਾ ਹਾਂ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਏ। ਤੁਸੀਂ ਕੀਰਤਨ ਬੀਬੀਆਂ ਨਾਲ ਹੀ ਕਰ ਲੋ ਆਪਣਾ ਤੁਸੀਂ ਕੀਰਤਨ ਕਰ ਲੈਣਾ ਢੋਲਕੀਆਂ, ਛੈਣੇ ਸਭ ਵਜਾ ਲੈਣਗੇ ਰਲ ਮਿਲ ਕੇ ਹੋ ਜਾਣਾ ਸਭ। ਕੁੁਛ ਤੁਹਾਨੂੰ ਪਤਾ ਸੰਗਤ ਨਾਲ ਹੀ ਆਨੰਦ ਹੋਰ ਯਾਤਰਾ ਪਹਿਲਾਂ ਪਿਛਲੇ ਸਾਲ ਗਏ ਸੀ ਹਜ਼ੂਰ ਸਾਹਿਬ ਯਾ ਬੜਾ ਆਨੰਦ ਆਇਆ, ਸੀ ਬੜਾ ਹੀ ਆਨੰਦ ਸੀ ਫਿਰ ਸਾਰੇ ਫਿਰ ਕਹਿੰਦੇ ਕਿ ਦੁਬਾਰਾ ਯਾਤਰਾ ਕਿੱਥੇ ਹੋਰ ਦੀ ਬਣਾਓ ਫੇਰ ਅਸੀਂ ਪਟਨਾ ਸਾਹਿਬ ਦੀ ਬਣਾਈਏ ਮੈਂ ਕ ਚੱਲ ਤੁਹਾਨੂੰ ਦੱਸ ਦੀਏ ਕਿ ਬਈ ਭਾਜੀ ਦੇ ਉ ਲੈ ਕੇ ਜਾਣਾ ਨਾਲ
ਹਾਂ ਕਿਉਂ ਐ ਸਥਾਨਾਂ ਦੇ ਦਰਸ਼ਨ ਬੜੇ ਵੱਡੇ ਭਾਗ ਨੇ ਮਹਾਰਾਜ ਬਾਣੀ ਵੀ ਜੀ ਕਹਿੰਦੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੌ ਥਾਨ ਪਾਲਿਆ ਲੈ ਧੂੜ ਮੁਖ ਖੁਲਾਵਾਂ ਇਹ ਤੇ ਅਸਥਾਨਾਂ ਦੀ ਧੂੜ ਮਸਤਕ ਤੇ ਲਾਉਣੀ ਚਾਹੀਦੀ ਹੈ।
ਹਾਂਜੀ, ਦੇਖੋ ਤੁਹਾਡੇ ਤੇ ਕਿਰਪਾ ਹੀ ਬੜੀ ਮਹਾਰਾਜ ਦੀ ਹਨਾ। ਤੁਹਾਨੂੰ ਤੇ ਬੜੀ ਤੁਹਾਨੂੰ ਉਹ ਵਾਹ
ਬਸ ਕਿਰਪਾ ਮਹਾਰਾਜ ਸੰਗਤ ਦੀ ਵੀ ਕਿਰਪਾ ਬਸ ਕਰ ਲਈ ਤਾਂ ਕੀਰਤਨ ਥੋੜ੍ਹਾ ਬਹੁਤ ਜੋ ਆਉਂਦਾ ਸਾਨੂੰ
ਹਾਂਜੀ -ਹਾਂਜੀ ਸੁਣਿਆ ਸੀ ਤੁਸੀਂ ਆਪਣਾ ਬੁੜਿਏ ਸਾਹਿਬ ਦੇ ਮਤਲਬ ਹਜ਼ੂਰੀ ਰਾਗੀ ਹੋ ਹਨਾ।
ਹਾਂਜੀ ਨੋ ਸਾਲ ਹੋ ਗਏ ਤੇ ਕੀਰਤਨ ਕਰਦੇ ਹਾਂ ਸਾਨੂੰ
ਅੱ ਹਾਂ ਬਸ ਨਾ ਕਾਫੀ ਤੁਹਾਡੀ ਵੀਡੀਓਜ਼ ਵਗੈਰਾ ਵੀ ਆਉਂਦੀਆਂ ਨੇ ਪੇਜ ਤੇ ਆਪਾਂ ਚੈੱਕ ਕਰੀ ਦ ਨਾ ਸੋਸ਼ਲ ਮੀਡੀਆ ਤੁਹਾਨੂੰ ਪਤਾ ਅੱਜ ਕੱਲ ਸਭ ਕੁਛ ਕਰ ਦਿੰਦੇ ਨੇ ਬੜੀ ਵਧੀਆ ਤੁਹਾਡੀ ਵੀਡੀਓਜ਼ ਨੇ ਕੀ ਤਨ ਬਾਈ ਬਹੁਤ ਸੋਹਣਾ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਹਾਂ ਉਹ ਵੀ ਬੜਾ ਥਾਂ ਨੇ ਹਨਾ। ਗੁਰੂ ਤੇਗ ਬਹਾਦਰ ਕੋਈ ਨੀ ਹਾਂ ਉਹ ਤੇ ਸੁਣਿਆ ਹੀ ਸੀ ਬੜੀ ਸੰਗਤ ਆਉਂਦੀ ਹੈ ਅਸੀਂ ਵੀ ਆਉਣਾ ਹੀ ਏ। ਬਸ ਥੋੜਾ ਤੁਹਾਨੂੰ ਦੱਸਿਆ ਕੰਮ ਕਾਰ ਕਰਕੇ ਕੇ ਥੋੜੇ ਅਸੀਂ ਰੁੱਝੇ ਦੇ ਹਾਂ ਹੁਣ ਤੇ ਸਾਡੇ ਕੋਲ ਟਾਈਮ
ਜ਼ਰੂਰ ਦਰਸ਼ਨ ਕਰੋ ਆ ਕੇ
ਹਾਂਜੀ ਹਾਂਜੀ ਹੋਰ ਸੁਣਾਓ ਰੋਟੀ ਖਾ ਲਈ
ਬਸ ਬਣਦੀ ਰੋਟੀ ਉਹਨੇ ਖਾਵਾਂਗੇ
ਅੱਛਾ ਅੱਛਾ ਹਾਂਜੀ ਹਾਂ ਅਸੀਂ ਵੀ ਅੱਜ ਕੜੀ ਚੌਲ ਬਣਾਏ ਸੀ ਤੇ ਬਸ ਫਿਰ ਹੁਣ ਅਸੀਂ ਵੀੱ ਖਾਂਦੇ ਨ, ਬਸ ਹੁਣੇ ਬਣਾਏ ਸੀ ਮਾਤਾ ਨੇ ਤੇ ਬਸ ਮੈਂ ਕਿਹਾ ਚਲੋ ਪਹਿਲੇ ਨਾ ਫੋਨ ਕਰਲਾ ਸਭ ਨੂੰ ਮਸ ਮੈਨੂੰ ਡਿਊਟੀ ਦਿਤੀ ਦੀ ਏ ਸਭ ਨੂੰ ਫੋਨ ਕਰ ਰੇ ਹਾ ਕਿਉਂਕਿ ਦੇਖੋ ਜਾਣਾ ਏ ਨਾਲ, ਹੁਣ ਮੇਰੀ ਡਿਊਟੀ ਹੈ ਨਾ ਸਾਹਿਬ ਨੂੰ ਉਹ ਨੇ ਕਿਹਾ ਫੋਨ ਕਰੀ ਜਾਓ ਤੇ ਤੁਸੀਂ ਜਾਓ
ਹਾਂਜੀ ਹਾਂਜੀ ਜਥੇਦਾਰ ਹੁੰਦਾ ਨਾ ਜਥੇਦਾਰ ਦੀ ਸਾਰੀ ਜਿੰਮੇਵਾਰੀ ਹੁੰਦੀ ਹੈ ਕਿ ਸਾਰਾ ਅਰੇਂਜ ਕਰਨਾ ਔਨਾਂ ਹੈ
ਹਾਂਜੀ ਬਿਲਕੁਲ ਜੀ ਵੇਖੋ ਹਾਂ ਹਾਂ ਦੇਖੋ ਸੰਗਤ ਨਾਲ ਜਾਏਗੀ ਇੱਕ ਸੰਗਤ ਦਾ ਦੇਖੋ ਪਿਆਰ ਵੀ ਲੈਣਾ ਦੇਖੋ ਫੋਨ ਫੋਨ ਸਭ ਨੂੰ ਕਰਨੇ ਪੈਣਗੇ ਨਾ ਕਿ ਦੇਖੋ ਸਭ ਤਿਆਰੀ ਕਰ ਲੈਣ ਆਪਣੀ
ਹਾਂਜੀ ਹਾਂਜੀ ਚੰਗੀ ਗੱਲ ਹੈ ਇਹ ਵੀ ਸੇਵਾ ਜੀ ਬੜੀ ਵੱਡੀ ਸੇਵਾ ਹੈ
ਹੁਣ ਦੇਖੋ ਜਿੰਨੀ ਸੇਵਾ ਰੱਬ ਹੋਣੀ ਹੈ ਸਾਡੇ ਕੋਲ ਆਪਾਂ ਕਰਨ ਨੂੰ ਪਿੱਛੇ ਨੀ ਹਟਦੇ ਹੈ ਨਾ
ਹਾਂ ਸੇਵਾ ਦਾ ਫਲ ਮਿਲਦਾ ਜੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿੱਤ ਲਾਏ ਮਨੋ ਚਿੰਦਿਆ ਫਲ ਪਾਵਨਾ ਹੋਮੈ ਵਿੱਚੋਂ ਜਾਏ ਇਹ ਸਫਲ ਹੀ ਸੇਵਾ ਹੈ ਇਹਦੇ ਚ ਮਨ ਚਿੰਦੇ ਫਲ ਮਿਲਦੇ ਨੇ ਬੰਦੇ ਨੂੰ
ਚਲੋ ਫਿਰ ਠੀਕ ਹੈ ਭਾਜੀ ਕਰਦੇ ਹਾਂ ਹੈਨਾ ਤਿਆਰੀ ਕਰ ਲਓ ਤੁਸੀਂ ਫਿਰ ਆਪਾਂ ਕਰਦੇ ਹੈ ਨਾ
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬਿਲਕੁਲ